ਹੈਲੋ ਹਾਂਜੀ, ਸਸ ਰੀ ਕਾਲ ਜੀ। ਸਸ ਰੀ ਕਾਲ ਭੈਣ ਜੀ, ਹੋਰ ਸੁਣਾਓ ਠੀਕ ਹੋ।
ਹਾਂਜੀ ਵਧੀਆ, ਤੁਸੀਂ ਦੱਸੋ।
ਹਾਂਜੀ ਵਧੀਆ, ਠੀਕ-ਠਾਕ। ਹੋਰ ਵੀਰ ਜੀ ਠੀਕ ਨੇ, ਕੁਛ ਨੀ ਭੈਣ ਜੀ ਬਸ ਫ੍ਰੀ ਹੋਏ ਸੀ, ਮੈਂ ਕਿਹਾ ਚਲੋ ਗੱਲ ਹੀ ਕਰ ਲਈਏ, ਤੁਹਾਡਾ ਕੋਲ ਆ ਗਿਆ। ਹਾਂਜੀ, ਹਾਂਜੀ ਚਲੋ, ਹਾਂਜੀ- ਹਾਂਜੀ, ਚਲੋ ਵਧੀਆ ਕੀਤਾ ਤੁਸੀਂ।
ਸੂਟ ਪੁੱਛਣਾ ਸੀ ਮੈਂ ਤੁਹਾਡੇ ਕੋਲੋਂ, ਸੂਟ ਸੀਲ ਤੇ ਮੇਰੇ, ਮੈਂ ਦੇ ਕੇ ਗਈ ਸੀ ਤੁਹਾਨੂੰ।
ਹਾਂਜੀ ਨਹੀਂ ਬਸ, ਮੈਂ ਨਾ ਪੰਜਾਬ ਗਈ ਦੀ ਸੀ। ਮੈਨੂੰ ਟਾਈਮ ਹੀ ਨਹੀਂ ਲੱਗਿਆ, ਤੇ ਹੁਣ ਮੈਂ ਬਸ ਆ ਗਈ ਹਾਂ, ਸੰਡੇ ਨੂੰ ਵਾਪਸੀ ਆਈਏ। ਤੇ ਮੈਂ ਕੋਈ ਨੀ ਸੀਅ ਦਾਂਗੀ ਤੁਹਾਡੇ ਸੂਟ। ਚਾਰ ਸੂਟ ਦੇ ਗਏ ਸੀ, ਨਾ ਤੁਸੀਂ। ਲੈਸਾਂ ਲੂਸਾਂ ਲਾਣੀਆਂ ਨੀ ਸੀ।
ਹਾਂਜੀ ਲੈਸਾਂ ਲਗਾਣੀ, ਮੈਂ ਉਹੀ ਪੁੱਛਣਾ ਸੀ, ਲੈਸਾਂ ਲੈ ਕੇ ਦੇ ਜਾਵਾਂ ਤੁਹਾਨੂੰ ਜਾਂ ਤੁਸੀਂ ਆਪੇ
ਨਹੀਂ- ਨਹੀਂ, ਮੈਂ ਆਪਣੇ ਆਪ ਈ ਲਿਆਵਾਂਗੀ ਲੈਸਾਂ।
ਅੱਛਾ ਤੁਸੀਂ ਆਪਣੇ ਆਪ ਲਿਆਓਗੇ, ਕਿੱਦਾਂ ਦੀ ਲੈ ਕੇ ਆਓਗੇ।
ਬਸ ਜਿਹੜਾ ਅੱਜ- ਕੱਲ੍ਹ ਟਰੈਂਡ ਚਲਦੀਆਂ ਵੀਈਆਂ ਨੇ। ਕੋਟਨ ਦੇ ਸੂਟ ਨੇ, ਹਾਲ ਚ ਮੈਂ ਦੇਖੇ ਹੀ ਨਹੀਂ ਹੈਗੇ। ਕੋਟਨ ਦੇ ਨੇ, ਹਾਂਜੀ। ਚਲੋ ਕੋਈ ਨੀ, ਉਹ ਮੈਂ ਦੇਖ ਕੇ ਲਗਾਵਾਂਗੀ ਨਾ, ਕਿਹੜੀ ਕਿਸ ਤਰ੍ਹਾਂ ਲੱਗਦੀ ਐ ਲੈਸ। ਹਾਂਜੀ ਕੋਈ ਨੀ, ਮੈਂ ਜਾਵਾਂਗੀ ਨਾ, ਲੈ ਆਵਾਂਗੀ ਲੈਸਾਂ ਤੇ ਮੇਰੀ ਗੱਲ ਸੁਣ ਕੀ ਬਣਾਣਾ ਨਾਲ, ਫਰਸ਼ੀ ਸਲਵਾਰ ਪਲਾਜ਼ੋ ਵਗੈਰਾ, ਦੱਸ ਦੋ ਨਾ ਤੁਸੀਂ ਮੈਨੂੰ।
ਫੈਂਸੀ ਵਾਲਾ ਐ ਨਾ ਪਿੰਕ ਵਾਲਾ, ਉਹਦੀ ਫਰਸੀ ਸਲਵਾਰ ਬਣਵਾ ਦੇਣਾ।
ਠੀਕ ਐ।
ਤੇ ਫਰਸ਼ੀ ਦਾ ਚੋੜਾ ਹੀ ਪਹੁੰਚਾ ਰੱਖਦੇ ਨੇ, ਓਦਾਂ ਹੀ।
ਨਹੀਂ ਉਹ ਤੇ ਮੇਰੀ ਗੱਲ ਸੁਣ ਨਾ, ਜਿਸ- ਜਿਸ ਸਾਬ੍ਹ ਨਾਲ ਤੁਸੀਂ ਪਾਣਾ ਵੇ। ਜਿਸ ਤਰਾਂ ਪੰਜ ਇੰਚ, ਛੇ ਇੰਚ, ਕਈ ਤੇ ਅੱਠ ਇੰਚ ਪਰ ਅੱਠ ਇੰਚ ਦਾ ਇੰਨਾ ਟਰੈਂਡ ਨਹੀਂ ਹੈਗਾ।
ਅੱਛਾ, ਉਹ ਜ਼ਿਆਦਾ ਹੀ ਹੋ ਜਾਂਦਾ ਨਾ ਚੌੜਾ।
ਚੋੜਾ ਹੋ ਜੇਗਾ ਨਾ, ਬਸ ਤੁਸੀਂ ਛੇ ਇੰਚ ਬਣਵਾ ਲੋ, ਸੋਹਣਾ ਲੱਗੇਗਾ ਤੁਹਾਨੂੰ।
ਅੱਛਾ, ਠੀਕ ਐ। ਤੁਸੀਂ ਫਿਰ ਛੇ ਇੰਚੀ ਬਣਾ ਕੇ ਫਿਰ ਉਹਦੇ ਵਿੱਚ ਤੁਸੀਂ ਡਿਜ਼ਾਇਨ ਵੀ ਪਾਂਦੇ ਹੋ, ਜਾਂ ਸਿੰਪਲ ਹੀ ਰੱਖਦੇ ਹੋ।
ਨਹੀਂ- ਨਹੀਂ, ਡਿਜ਼ਾਇਨ ਜਿਸ ਤਰ੍ਹਾਂ ਕਸਟਮਰ ਦੇ ਹਿਸਾਬ ਨਾਲ, ਜਿਸ ਤਰ੍ਹਾਂ ਕਸਟ ਕਸਟਮਰ ਸਾਨੂੰ ਕਹਿ ਜਾਣ
ਅੱਜ-ਕੱਲ੍ਹ, ਮੈਂ ਪਤਾ ਸਿੰਪਲ ਵੀ ਚੱਲੇ ਹੋਏ ਨੇ ਨਾ ਅੱਜ- ਕੱਲ੍ਹ।
ਹਾਂਜੀ, ਸਿੰਪਲ ਵੀ ਚੱਲੇ ਦੇ ਨੇ।
ਹੂੰ, ਤੇ ਤੁਸੀਂ ਕਦੀ ਪਾਈ ਐ ਏਦਾਂ ਫਰਸ਼ੀ ਸਲਵਾਰ।
ਨਹੀਂ, ਮੈਂ ਵੈਸੇ ਕਦੇ ਸਵਾਇਆ ਹੀ ਨਹੀਂ ਸੂਟ ਇਹ ਵਾਲਾ, ਮੈਂ ਹੁਣ ਸਵਾਏ ਨੇ। ਮੈਂ ਸਵਾਈ ਨੀ ਐਹ ਸੂਟ ਸਲਵਾਰ, ਫਰਸ਼ੀ ਸਲਵਾਰ ਤੇ ਮੈਂ ਪਾਈ ਨੀ ਹੈਗੀ।
ਅੱਛਾ- ਅੱਛਾ, ਪਰ ਕਿਸੇ ਦੀ ਸਿੱਤੀ ਐ, ਤੁਸੀਂ ਵੈਸੇ।
ਹਾਂਜੀ, ਨਹੀਂ ਕਸਟਮਰ ਦੀਆਂ ਤੇ ਕਾਫ਼ੀ ਅਸੀਂ ਸੀਤੀਆਂ ਦੀਆਂ ਨੇ ਸਲਵਾਰਾਂ।
ਅੱਛਾ- ਅੱਛਾ। ਮੈਂ ਕਿਹਾ ਮੈਨੂੰ ਭੇਜ ਦਿੰਦੇ ਮੈਂ ਵੇਖ ਲੈਂਦੀ ਕਿੱਦਾਂ ਦੀ ਬਣਾਈ ਤੁਸੀਂ
ਕੋਈ ਨੀ ਮੈਂ ਭੇਜ ਦਾਂਗੀ ਤੇ ਦੂਸਰੇ ਵ ਤਿੰਨੇ ਸੂਟਾਂ ਦਾ ਕੀ ਬਣਾਉਣਾ ਤੁਸੀਂ
ਇੱਕ ਤੇ ਪੈਂਟ ਬਣਾ ਦੇਣਾ ਡਿਜ਼ਾਇਨ ਪਾ ਕੇ ਥੋੜੀ ਬਹੁਤ ਕੋਈ ਆਪਣਾ ਦੇਖ ਲੈ ਨਾ ਡਿਜ਼ਾਇਨ ਵਧੀਆ ਜਾ ਵੀ ਤਾਂ ਬਾਕੀ ਕਿ ਮੈਂ ਭੇਜ ਦਾਂਗੀ ਤੁਹਾਨੂੰ ਡਿਜ਼ਾਇਨ ਤੇ ਸੂਟ ਦਾ ਵੀ ਕੋਈ ਡਿਜਾਈਨ ਅੱਛਾ ਜਾ ਬਣਾ ਦੇਣਾ।
ਕੋਈ ਨੀ ਤੇ ਅੱਜ ਕੱਲ ਕਟਾਵਾਂ ਵਾਲੇ ਵੀ ਪੋਚੇ ਚੱਲਦੇ ਪਏ ਹੈਨਾ। ਹਾਂਜੀ -ਹਾਂਜੀ ਕੋਈ ਨੀ
ਤੇ ਇੱਕ ਚੇ ਕੁਛ ਲੈਸ ਦਾ ਕੰਮ ਕਰ ਦੇਣਾ।
ਠੀਕ ਏ।
ਹਨਾ ਤੇ ਸੂਟ ਦੇ ਬਾਹਵਾਂ ਕਿੱਦਾਂ ਬਣਾਓਗੇ।
ਦੱਸ ਦੋ ਨਾ ਤੁਸੀਂ ਬਾਹਵਾਂ ਕਿਸ ਹਿਸਾਬ ਨਾਲ ਨੇ ਅੱਜ ਕੱਲ ਤਾਂ ਵੈਸੇ ਘਟਾਵਾਂ ਵਾਲੀਆਂ ਵੀ ਬਾਹਵਾਂ ਚੱਲਦੀਆਂ ਪਈਆਂ ਨੇ ਪਾਕਿਸਤ ਤਾਨੀ ਵੀ ਚੱਲਦੀ ਪਈ ਹੈ ਵੀ ਕਾਫ਼ੀ ਵੀ ਜਿਸ ਤਰ੍ਹਾਂ ਸਾਨੂੰ ਕਸਟਮਰ ਕਹਿ ਦੇਵੇ ਅਸੀਂ ਉਸ ਹਿਸਾਬ ਨਾਲ ਵੀ ਬਾਜੂ ਬਣਾਏ ਗੀ ਹਾਂਜੀ।
ਅੱਛਾ। ਫਿਰ ਡਿਜ਼ਾਇਨ ਫਿਰ ਵੇਖਣਾ ਹੀ ਪਏਗਾ ਕਟਾਂ ਵਾਲੀ ਅੱਛੀ ਲੱਗਦੀ ਏ। ਜਿਸ ਤਰ ਕਟਾਂ ਵਾਲੇ ਜਿਦੇ ਤੁਸੀਂ ਕਹਿੰਦੇ ਪੋਚੇ ਬਣਾਉਂਣੇ ਨੇ ਉਹਦੇ ਤੇ ਉਹਦੀ ਹੀ ਬਾਹਵਾਂ ਕਟਾਂ ਵਾਲੀਆਂ ਬਣਾ ਦੋ।
ਹਾਂਜੀ -ਹਾਂਜੀ ਕੋਈ ਨੀ ਉਹ
ਤੇ ਨਾਲ ਜੋ ਘੇਰਾ ਹੁੰਦਾ ਨਾ ਉਹ ਵੀ ਕਟਾਂ ਵਾਲਾ ਬਣਾ ਦਿੰਦਾ ਆ ਬਸ
ਹਾਂਜੀ ਉਹ ਮੈਂ ਤੁਹਾਨੂੰ ਕਹਿਣ ਨੀ ਲੱਗੀ ਸੀ ਵੀ ਸਾਰਾ ਕਟਵ ਵਾਲਾ ਸੂਟ ਬਣ ਜਾਏਗਾ ਨਾ ਤੁਹਾਡਾ
ਹਾਂਜੀ। ਤੇ ਉਹਦੇ ਨਾਲ ਫਰਸੀ ਸਲਵਾਰ ਤੇ ਨੀ ਸੋਹਣੀ ਲੱਗੀ ਕਟਾਂ ਵਾਲੇ ਡਿਜਾਇਨ
ਨਹੀਂ -ਨਹੀਂ ਉਹਦੇ ਨਾਲ ਕਟਾਉਣ ਵਾਲੇ ਪੋਚੇ ਸੋਹਣੇ ਲੱਗਣਗੇ।
ਅੱਛਾ।
ਤੁਸੀਂ ਮੇਰੀ ਗੱਲ ਸੁਣੋ ਨਾ ਫਰਸੀ ਸਲਵਾਰ ਦੂ ਪਿੰਕ ਸੂਟ ਦੀ ਬਣਵਾ ਲਓ ਜਿਹੜਾ ਤੁਸੀਂ ਕੋਟਨ ਦਾ ਵੇ ਦਾ ਤੁਸੀਂ ਘਟਾਂਵਾਂ ਵਾਲਾ ਸਾਰਾ ਬਣਵਾਲੋ। ਤੇ ਇੱਕ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਪੈਂਟ ਪੈਂਟਾਂ ਤੇ ਅੱਜ ਕੱਲ ਇੰਨੀਆਂ ਚਲਦੀਆਂ ਨੀ ਪਈਆਂ।
ਅੱਛਾ ਪੈਂਟ ਨਹੀਂ ਚੱਲਦੀਆਂ ਪਈਆਂ।
ਜਿਸ ਤਰ ਸੱਤ ਇੰਚ ਦਾ ਪੌਂਚਾ ਹਾਂਜੀ- ਹਾਂਜੀ ਖੁੱਲੇ ਪਦਾਮੇ ਚੱਲਦੇ ਪਏ ਨੇ ਹਾਂਜੀ।
ਹਾਂਜੀ- ਹਾਂਜੀ ਖੁੱਲੇ ਆਵਾਂਗੇ ਹੁਣ
ਕੋਈ ਨੀ ਤੁਹਾਡਾ ਉਹੀ ਖੁੱਲੇ ਵਾਲਾ ਹੀ ਬਣਾ ਦਗੇ ਨਾ ਤੁਹਾਡਾ ਹਾਂਜੀ ਸੂਟ ਹਾਂਜੀ ਕਰੀ ਦੇ ਨੇ ਸੂਟ ਵੀ ਸੇਲ ਕਰੀ ਦੇ ਨੇ ਅਸੀਂ
ਅੱਛਾ ਤੇ ਤੁਹਾਡੇ ਕੋਲ ਹੋਰ ਕਿਹੜੇ- ਕਿਹੜੇ ਸੂਟ ਰੱਖੇ ਹੋਏ ਨੇ ਤੁਸੀਂ ਡਿਜ਼ਾਇਨ
ਸੂਟ ਸਾਡੇ ਸੂਟ ਤੇ ਸਾਰੇ ਸਾਡੇ ਕੋਲ ਕਾਫੀ ਨੇ ਕੋਈ ਨੀ ਮੈਂ ਤੁਹਾਨੂੰ ਨਾ ਫੋਟੋਆਂ ਭੇਜ ਦਾਂਗੀ ਤੁਸੀਂ ਦੇਖ ਲੈਣਾ ਸੂਟ
ਹਾਂਜੀ ਦੇਖ ਲਾਂਗੀ ਮੈਂ ਤੇ ਫਿਰ ਮੈਨੂੰ ਸੂਟ ਕ ਕਦੋਂ ਤੱਕ ਦੇ ਦੋਗੇ।
ਤੁਹਾਨੂੰ ਮਿਲਣਗੇ। ਦਸ ਦਿਨ ਤੇ ਲੱਗ ਹੀ ਜਾਣਗੇ ਸੂਟਾਂ ਨੂੰ ਕਿਉਂਕਿ ਪਹਿਲੇ ਵੀ ਆਏ ਦੇ ਨਾ। ਕੱਪੜੇ ਕਾਫੀ ਆਏ ਦੇ ਨੇ। ਹਾਂਜੀ ਫਿਰ ਕਿਉਂਕਿ ਜਿਨਾਂ ਦੇ ਪਹਿਲੇ ਆਏ ਦੇ ਨੇ ਉਹਨਾਂ ਨੂੰ ਵੀ ਦੇਣੇ ਜਰੂਰੀ ਹੁੰਦੇ ਨੇ ਕਿਉਂਕਿ ਵਿੱਚ ਮੈਂ ਚਲੇ ਗਈ ਸੀ ਨਾ ਪੰਜਾਬ ਹਾਂਜੀ ਤੇ ਉਹ ਫਿਰ ਓਥੇ ਚਲੇ ਗਈ। ਵੈਸੇ ਬੱਚਿਆਂ ਨੂੰ ਘੁਮਾਉਣ ਗਏ ਸੀ ਨਾ ਅਸੀਂ
ਅੱਛਾ -ਅੱਛਾ ਠੀਕ ਹੈ।
ਦੀਦੀ ਰਹਿੰਦੇ ਨਾ ਪੰਜਾਬ ਤੇ ਉਹਨਾ ਦੇ ਫੋਨ ਆਉਂਦੇ ਸੀ। ਹਾਂਜੀ -ਹਾਂਜੀ। ਬਹੁਤ ਅੱਛਾ, ਹਾਂਜੀ- ਹਾਂਜੀ ਬਹੁਤ ਵਧੀਆ ਹਾਂਜੀ। ਸੂਟ ਵਾਹਵਾ ਅਸੀਂ ਇਥੋਂ ਖਰੀਦੀ ਦੇ ਨੇ। ਕਪੜਾ ਤੇ ਬਹੁਤ ਸੋਹਣਾ ਹੁੰਦਾ ਜੇ, ਵੈਸੇ ਪੰਜਾਬ ਤੇ ਤੁਹਾਨੂੰ ਪਤਾ ਬਹੁਤ ਹੀ ਵਧੀਆ ਚੀਜ਼ਾਂ ਹੁੰਦੀਆਂ ਨੇ ਉੱਥੇ। ਸੂਟ ਪਰਾਂਦੇ ਪੰਜਾਬੀ ਜੁੱਤੀ ਕਾਫੀ ਸਮਾਨ ਵੀ ਪੰਜਾਬ ਚ ਹੀ ਪਹਿਲਾਂ ਟਰੈਂਡ ਆਉਂਦਾ ਵੇ ਫਿਰ ਸਾਡੇ ਇੱਥੇ ਇੱਧਰ ਆਉਂਦਾ ਵੇ ਹਾਂਜੀ
ਹਮ। ਮੈਂ ਸੋਚ ਜੇ ਅਗਰ ਤੁਸੀਂ ਪੈ ਫੇਰ ਜਾਓਗੇ ਤੇ ਮੇਰੇ ਵਾਸਤੇ ਸੂਟ ਲੈਓਗੇ ਕੋਈ ਵਧੀਆ ਜਾਹਾ।
ਹਾਂਜੀ, ਜ਼ਰੂਰ। ਜ਼ਰੂਰ ਮੈਂ ਲੈ ਕੇ ਆਵਾਂਗੀ ਤੁਹਾਡੇ ਵਾਸਤੇ ਸੂਟ। ਲੈ ਕੇ ਆਵਾਂਗੀ। ਤੁਹਾਡੇ ਵਾਸਤੇ ਹੋਰ ਸੁਣਾਓ ਵੀ ਮੈਂ ਤੁਹਾਨੂੰ ਰੇਂਜ ਜਿਸ ਹਿਸਾਬ ਨਾਲ। ਤੁਸੀਂ ਲੈਣੀ ਹੋਵੇ। ਵੀ ਹਾਂਜੀ। ਜਿਸ ਹਾਂਜੀ- ਹਾਂਜੀ। ਹਾਂਜੀ- ਹਾਂਜੀ ਬਹੁਤ ਵਧੀਆ ਮਿਲਦੇ ਨੇ ਉੱਥੇ ਦੇ ਕੱਪੜਾ ਹੀ ਇੰਨਾ ਵਧੀਆ ਵ।
ਅੱਛਾ। ਕੱਪੜਾ ਇੱਕ ਹੁਲਾ ਨਾ ਪਲਾਜ਼ੋ ਫੱਟ ਜਾਂਦਾ। ਕ
ਨਹੀਂ- ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਵੀ ਕੱਪੜਾ ਵਧੀਆ, ਵਧੀਆ ਮਿਲਦਾ ਪੰਜਾਬ। ੱ
ਅੱਛਾ। ਸਲਵਾਰ ਦਾ ਕੱਪੜਾ
ਨਹੀਂ- ਨਹੀਂ ਬਿਲਕੁਲ ਵੀ ਨਹੀਂ।
ਅੱਛਾ।
ਕੋਈ ਅੱਜ ਤੱਕ ਤੇ ਅਸੀਂ ਪਾਉਂਦੇ ਹਾਂ ਸ਼ਿਕਾਇਤ ਅੱਜ ਤੱਕ ਉਹਦੀ ਕੋਈ ਆਈ ਨ।
ਅੱਛਾ- ਅੱਛਾ।
ਹਾਂਜੀ।
ਫਿਕਸ ਦੁਕਾਨ ਤੋਂ ਲੈਂਦੇ ਆ ਅਲੱਗ- ਅਲੱਗ ਦੁਕਾਨ ਤੋਂ।
ਨਹੀਂ- ਨਹੀਂ ਅਸੀਂ ਅਲੱਗ -ਅਲੱਗ ਦੁਕਾਨਾਂ ਤੋਂ ਲੈਦੇ ਹਾਂ। ਹਾਂਜੀ, ਘੁੰਮ ਫਿਰ ਕੇ ਲੈਂਦੇ ਹਾਂ।
ਅੱਛਾ। ਕੋਈ ਸੀ ਬੰਦਾ ਦੁਕਾਨ ਤੋਂ ਲੈ ਲੈਂਦੇ। ਅੱਛਾ।
ਵੈਸੇ ਘੁੰਮ ਫਿਰ ਕੇ ਲੋਓ ਨਾ ਕੱਪੜਾ। ਹਾਂਜੀ, ਵਧੀਆ ਮਿਲ ਜਾਂਦਾ ਵ। ਹਾਂਜੀ- ਹਾਂਜੀ- ਹਾਂਜੀ। ਹੋਰ ਠੀਕ- ਠਾਕ ਤੁਸੀਂ।
ਹਾਂਜੀ, ਵਧੀਆ, ਠੀਕ- ਠਾਕ ਰੋਟੀ- ਸਬਜ਼ੀ ਬਣਾ ਲਈ।
ਹਾਂ, ਨਹੀਂ ਬਸ ਹੁਣੇ ਮੈਂ ਰੱਖ ਕੇ ਆਈ ਸੀ ਤੜਕਾ ਰੱਖ ਕੇ ਆਈ ਸੀ। ਮੈਂ ਕਿਹਾ, ਰੁਕੇ ਕੇ ਲਗਾਉਂਦੀ ਹਾਂ। ਹਾਂਜੀ, ਰਾਜਮਾਂ- ਚਾਵਲ ਲੱਗੀ ਸੀ ਬਣਾਉਣ। ਅੱਜ ਬੱਚੇ ਕਹਿ ਗਏ ਸੀ ਨਾ। ਸਕੂਲ ਗਏ ਨਾ ਬੱਚੇ ਮੰਮਾ ਰਾਜਮ- ਚਾਵਲ ਬਣਾਉਣਾ।
ਅੱਛਾ -ਅੱਛਾ ਰਾਜਮਾਂ ਤੇ ਵੈਸੇ ਹੀ ਬੜੇ ਸਵਾਦ ਲੱਗਦੇ ਨੇ ਸਭ ਬੱਚਿਆਂ ਨੂੰ ਸਭ ਦੇ। ਫੇਵਰੇਟ ਹੁੰਦੇ ਨੇ ਰਜਮਾ।
ਸਬਜ਼ੀਆਂ ਵੇਖੋ ਕੋਈ ਖਾਂਦਾ ਹੀ ਨਹੀਂ ਹੈਗਾ।
ਹਮ
ਸਬਜ਼ੀ ਕੋਈ ਨੀ ਖਾਂਦਾ ਹੈਗਾ। ਅੱਜ ਕੱਲ੍ਹ ਸਬਜ਼ੀਆਂ ਨੂੰ ਵੇਖ ਕੇ ਹਾਂਜੀ। ਤੇ ਕੱਲ ਸਗੋਂ ਬਣਾਈ ਸੀ ਸਬਜ਼ੀ। ਹਾਂਜੀ। ਮੈਂ ਬਸ ਉਬਾਲ ਕੇ ਪਹਿਲਾਂ ਸੀਟੀਆਂ ਮਰਵਾ ਲੈਂਦੇ ਨੇ ਪੰਜ -ਸੱਤ। ਨਹੀਂ -ਨਹੀਂ ਉਹ ਨਹੀਂ ਉਹ ਸਵਾਦ ਹੀ ਨੀ ਲੱਗਦੇ ਸਾਡੀ ਮੰਮੀ ਜੀ ਖਾਂਦੇ ਹੀ ਨੀ ਉਹ ਵਾਲਲੇ। ਹਾਂਜੀ। ਉਹ ਸਾਡੇ ਮੰਮੀ ਜੀ ਖਾਂਦੇ ਹੀ ਨੀ ਹੈਗੇ। ਕਈ ਛੋਲੇ ਵੀ ਐਵੇਂ ਬਣਾਉਂਦੇ। ਨੇ। ਹਾਂਜੀ, ਚਿੱਟੇ ਵੀ ਹਾਂਜੀ। ਹਾਂਜੀ। ਤੜਕੇ ਵਾਲੇ ਹਾਂਜੀ। ਮੈਂ ਤੜਕਾ ਲਗਾਉਂਦੀ ਹਾਂ। ਅਲੱਗ ਤੜਕਾ ਲਗਾਉਦੀ ਹਾਂ। ਫੇਰ ਦੁਬਾਰਾ ਸੀਟੀਆਂ ਮਰਵਾਉਂਦੇ ਹਾਂ ਅਸੀਂ ਉਹਨਾਂ ਨੂੰ ਨਾ।
ਅੱਛਾ। ਤੜਕਾ ਲਗਾ ਕੇ।
ਹਮ। ਹਾਂ- ਹਾਂ ਹਾਂਜੀ ਉਹ ਮ ਸਾਲਾ ਵਿੱਚ ਰਸ ਜਾਂਦਾ ਨਾ ਸਬਜ਼ੀ ਦੇ, ਹਾਂਜੀ। ਅੱਛਾ ਜੇ ਮਾਂ ਬਣਾਣੇ ਓ ਨਾ, ਉਹ ਮੈਂ ਐਵੇਂ ਬਣਾ ਲੈਣੀ ਆ ਵਿੱਚੇ ਸਬ ਕੁੱਛ ਪਾ ਕੇ, ਤੜਕਾ ਬਾਦ ਚੋਂ ਲਗਾਣੀ ਆ।
ਅੱਛਾ। ਤੇ ਮਾਂ ਚ' ਮਤਲਬ ਫੇਰ ਤੜਕਾ ਕਿਸ ਚੀਜ਼ ਦਾ ਟਮਾਟਰ ਦਾ ਲਗਾਂਦੇ ਓ ਯਾ ਏਦਾਂ ਈ ਅੱਛਾ-ਅੱਛਾ, ਠੀਕ ਐ। ਲਸਣ ਵਗੈਰਾ ਵੀ ਪਾਂਦੇ ਓ ਯਾ ਪੈਲੇ ਈ ਪਾ ਦਿੰਦੇ ਓਦੇ ਵਿੱਚ।
ਨਈ-ਨਈ, ਲਸਨ -ਲੁਸਨ ਸਬ ਕੁਛ ਵਿੱਚੇ, ਵਿੱਚੇ ਜਵੈਨ, ਮੇਥਰੇ ਹਰ ਚੀਜ਼ ਪਾ ਦੇ ਦੀ ਹਾਂਜੀ। ਤੇਲ ਵੀ ਵਿੱਚ ਈ ਪਾ ਦੇਈਦਾ ਵੇ, ਫੇਰ ਬਾਦ ਚੋਂ ਮਲਾਈ ਵਗੈਰਾ, ਹਾਂਜੀ।
ਅੱਛਾ-ਅੱਛਾ ਠੀਕ ਐ।
ਹੋਰ ਸੁਣਾਓ? ਹਾਂਜੀ-ਹਾਂਜੀ, ਬੌਤ ਸਵਾਦ ਬਣਦੇ ਨੇ। ਮੇਰੇ ਬੱਚਿਆਂ ਨੂੰ ਮੇਰੇ ਹੱਥ ਦੇ ਈ ਬੌਤ ਸਵਾਦ ਲੱਗਦੇ ਨੇ।
ਸਈ ਹੁਣ ਰਾਜਮਾਂ, ਆਏਂਗੇ ਬੱਚੇ, ਖਾਏਗੇ, ਖੁਸ਼ ਹੋ ਜਾਣਗੇ।
ਹਾਂਜੀ।
ਫੇਵਰੇਟ ਚੀਜ਼ ਬਣ ਗਈ ਬੱਚਿਆਂ ਦੀ।
ਹਾਂਜੀ, ਹਾਂਜੀ-ਹਾਂਜੀ।
ਹਾਂਜੀ, ਵਦੀਆ। ਤੁਸੀਂ ਸਟਿਚਿੰਗ ਕਰਦੇ ਓ ਯਾ ਤੁਆਡੇ ਮੰਮੀ ਕਰਦੇ ਨੇ।
ਨਈ, ਵੈਸੇ ਨਾਪ ਵਗੈਰਾ ਮੇਜਰਮੈਂਟ ਤਾਂ ਮੈਂ ਈਓ ਲੈਣੀ ਆ, ਤੇ ਸਿਂਦੇ ਮੰਮੀ ਨੇ, ਕਿਉਂ ਕਿ ਉਹ ਨਾਪ ਘੱਟ ਈ ਲੈਂਦੇ ਨੇ, ਹਾਂਜੀ, ਵੀ ਜੇੜੇ ਵੀ ਕਸਟਮਰ ਆਂਦਾ ਨਾ
ਖਾਨ ਮੇਰੀ ਮਤਲਬ ਬਿਲਕੁਲ ਪਰਫੈਕਟ ਆਣੀ ਚਾਈਦੀ ਐ।
ਠੀਕ ਏ ਫੇਰ, ਹੈਂ, ਮੈਂ ਨਾ ਜਰਾ ਕੀ ਬਜਾਰ ਚੱਲੀ ਸੀ, ਠੀਕ ਸਾਸ੍ਰੀ ਕਾਲ ਹਾਂਜੀ, ਠੀਕ। ਸਾ ਸ੍ਰੀ
ਹੁ